ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ
ਸਤਿ ਸ੍ਰੀ ਅਕਾਲ ਜੀ ਹੋ
ਹਾਂਜੀ ਘਰੇ ਸਾਡੇ ਠੀਕ ਨੇ
ਹਾਂਜੀ
ਹਾਂਜੀ ਹਾਂਜੀ ਹੋਰ ਕੀ ਕਰਦੇ ਸੀ ਜੀ
ਹਾਂਜੀ ਬਸ ਐਵੇਂ ਵਿਹ ਬੈਠੇ ਟੀ ਵੀ ਵੇਖਣ ਡ ਆ
ਅੱਛਾ ਜੀ ਅੱਛਾ ਹੋਰ ਸੁਣਾਓ ਜੀ ਚਾਹ ਚੂ ਪੀ ਲਈ ਆ
ਚਾਹ ਬਣਾਉਂਦੇ ਪਏ ਆ ਹੁਣੇ ਆ ਲੱਗੀ ਆ ਚਾਹ ਆਈ ਗਈ ਚਾਹ ਵੇਖੋ ਤੁ ਆ ਜਾ ਤੁਸੀਂ ਵੀ ਚੱਕਰ ਹੋੋ
ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਉਹ ਬਸ ਅਸੀਂ ਬਣਾਉਣ ਲੱਗੇ ਸੀ ਚਾਹ ਨਿਆਣੇ ਉੱਠ ਗਏ ਨੇ ਨਾ ਮੰਗਣ ਡ ਸੀ ਚਾਹ ਦੇ ਦੋ ਚਾਹ ਦੇ ਦੋ ਬਸ ਬੱਚੇ ਲਈ ਬਣਾ ਸੀ ਨਿਆਣੇ ੀ
ਹਾਂ ਬਸ ਨਿਆਣਿਆਂ ਹੀ ਕਰਦੇ ਆ ਸਵੇਰੇ ਉੱਥੋਂ ਦੁ ਅੱਛਾ
ਹਾਂਜੀ ਹਾਂਜੀ ਜ ਮਾ ਇਹੀ ਤੰਗ ਕੀਤਾ ਹੋਇਆ ਨਿਆਣਿਆਂ ਨੇ ਅੱਜ ਕੱਲ ਦਾ
ਅੱਜ ਕੱਲ ਦੇ ਤੇ ਨਿਆਣੇ ਵੀ ਅੱਜ ਕੱਲ ਦੇ ਤੇ ਨਿਆਣੇ ਵੀ ਮੈਂਗੀ ਆ ਖਾਣ ਕਦੇ ਨੇ
ਹਾਂਜੀ ਹਾਂ ਜਮਾ ਹੀ ਨਹੀ ਸੁਧਰਦੇ ਸਾਡਾ ਨਿਆਣਾ ਖੁੱਦ ਦਾ ਬਿਮਾਰ ਹੋਇਆ ਪਿਆ ਟਾਈਫਡ ਹੋਇਆ ਪਿਆ ਉਹਨੂੰ ਬਾਹਰ ਦਾ ਗੰਦ ਬਲਾ ਖਾਂਦੇ ਨੇ
ਹਾਰੇੇ ਬੱਚੇ ਨੂੰ ਟਾਇਫਾਇਡ ਜਾਂ ਫਿਰ ਫੀਵਰ ਹੀ ਹੋ ਰਿਹਾ ਆ
ਅੱਛਾ ਜੀ ਅੱਛਾ ਹੋਰ ਸੁਣਾਓ ਜੀ ਕੀ ਬਣਾਉਣ ਲੱਗੇ ਹੋ ਫੇਰ ਦੁਪਹਿਰੇ ਅੱਜ
ਆਪਾਂ ਦੇ ਹਾਲੇ ਗੱਲ ਬਾਤ ਚੱਲ ਰਹੀ ਕੜੀ ਚਾਵਲ ਵੀ ਹੁਣ ਕੜੀ ਚਾਵਲ ਹੀ ਬਣ ਗਏ
ਅੱਛਾ ਜੀ ਅੱਛਾ ਹੋਰ ਘਰੇ ਸਾਰੇ ਠੀਕ ਨੇ ਤੁਹਾਡੇ
ਹੋਰ ਤੁਸੀਂ ਸਭ ਠੀਕ?
ਹਾਂਜੀ-ਹਾਂਜੀ, ਸੈਰ ਠੀ।
ਆਂਟੀ ਆਵਾਜ਼ ਅੜ ਰਹੀ ਏ ਤੁਹਾਡੀ।
ਮੈਂ ਕੇਹਾ ਸੈਰ ਤੇ ਜਾਂਦੇ ਹੋ ਤੁਸੀਂ?
ਹਾਂਜੀ, ਸਵੇਰੇ ਜਾਈ ਦਾ ਹੁੰਦਾ ਏ, ਅੰਮ੍ਰਿਤ ਵੇਲੇ।
ਅੱਛਾ ਜੀ ਅੱਛਾ, ਗੁਰਦੁਆਰੇ ਜਾਂਦੇ ਹੋ?
ਹਾਂਜੀ ਗੁਰਦੁਆਰੇ ਵੀ ਸਵੇਰੇ ਅੰਮ੍ਰਿਤ ਵੇਲੇ ਕਰਦੇ ਆ, ਜਾਂਣੇ ਆਂ, ਪਾਠ ਕਰਨੇ ਆ, ਬਾਬਾ ਜੀ ਦਾ ਨਾਮ ਲੈਂਣੇ ਆਂ। ਬਸ, ਤੁਸੀਂ ਕਿੰਨੇ ਵਜੇ ਜਾਂਦੇ ਹੋ ਜੀ?
ਅੱਛਾ ਜੀ, ਪਾਠ ਅ ਪਾਠ ਵਗੈਰਾ ਕਿਹੜੇ ਕਰ ਲੈਂਦੇ ਔ?
ਅੱਛਾ ਜੀ ਅੱਛਾ, ਹੋਰ ਸੁਣਾਓ ਜੀ?
ਬਸ ਵਧੀਆ, ਆਪਣੀ ਸੁਣਾਓ ਜੀ?
ਹਾਂਜੀ, ਬਸ ਜੀ ਦੇਖੋ, ਸੋਚੀ ਪਏ ਆ ਕੀ ਬਣਾਈਏ? ਕੀ ਬਣਾਈਏ? ਅੱਜ ਕੱਲ ਵੇਖਲੋ, ਕਿੰਨੇ ਬੁਰੇ ਹਾਲ ਨੇ ਸੜਕਾਂ ਦੇ, ਵੇਖੋ ਸੜਕਾਂ ਟੋਏ-ਟੋਏ ਪਏ ਹੋਏ। ਨੇ ਕਿ ਬਰਸਾਤ ਨੀ ਆਈ ਦੀ? ਮੌਸਮ ਇੰਨਾ ਗਰਮੀ ਵਾਲਾ ਹੋਇਆ ਪਿਆ, ਪੁੱਛੋ ਹੀ ਨਾ ਬਸ।
ਮਹਿੰਗਾਈ ਹੀ ਜਿਆਦਾ ਹੋ ਗਈ ਆ।
ਹਾਂਜੀ, ਬਹੁਤ ਜਿਆਦਾ ਹੋਈ ਪਈ ਹੈ ਮਹਿੰਗਾਈ ਜੀ।
ਮਾਰ ਕੀਤੀ ਹੋਈ ਹੈ ਮਹਿੰਗਾਈ ਨੇ ਵੀ।
ਸਈ ਗੱਲ ਆ ਜੀ, ਪੁੱਛੋ ਹੀ ਨਾ ਬਸ, ਆਹ ਅੱਗ ਲਾਈ ਹੋਈ ਐ। ਰਾਸ਼ਨ ਲੈਣ ਚੱਲ ਜੋ, ਤਾਂ ਇੰਨਾ ਬੁਰਾ ਹਾਲ ਹੈ। ਕੁਛ ਲੈਣ ਦੁੱਧ ਲੈ ਲੋ, ਤਾਂ ਬੁਰਾ ਹਾਲ ਏ ਇੰਨਾ।
ਵੈਸੇ ਈ ਸਲੰਡਰ ਵੀ ਮਹਿੰਗੇ ਹੋਵੇ ਪਏ ਨੇ।
ਹਾਂਜੀ-ਹਾਂਜੀ ਸਈ ਗੱਲ ਐ, ਸਿਲੰਡਰ ਤੁਹਾਡੇ ਉੱਥੇ ਕਿੰਨੇ ਦਾ ਏ?
ਤੇ ਸਾਢੇ ਢਾਈ ਹਜ਼ਾਰ ਦਾ ਹੇਗਾ ਏ ਇਥੇ।
ਅੱਛਾ ਢਾਈ ਜਾਰ, ਅੱਛਾ-ਅੱਛਾ। ਹੋਰ ਜੀ, ਹੋਰ ਸੁਣਾਓ ਜੀ?
ਉਹ ਤਾਂ ਅ ਬਲੈਕ। ਏਥੇ ਢਾਈ ਹਜ਼ਾਰ ਦਾ ਦਿੰਦੇ ਪਏ ਨੇ, ਵੈਸੇ ਤਾਂ ਆਮ ਤਾਂ ਹਜ਼ਾਰ ਰੁਪਏ ਦੇ ਮਿਲ ਜਾਂਦੇ ਨੇ, ਵੈਸੇ ਬਲੈਕ ਚ ਕਰਦੇ ਨੇ ਨਾ ਲੋਕ। ਅੱਜ ਕੱਲ ਫਾਇਦਾ ਚੱਕਦੇ ਨੇ, ਲੋਕਾਂ ਨੂੰ ਵੀ ਅੱਗ ਲੱਗੀ ਹੋਈ ਹੈ। ਪੈਹੇ ਕਮਾਣ ਚੱਕਰਾ ਚ, ਗ਼ਰੀਬਾਂ ਨੂੰ ਮਾਰ ਕਰਦੇ ਨੇ ਬਸ।
ਹਾਂ ਆਮ ਤੇ ਦੋ ਹਜਾਰ ਦੇ ਮਿਲਦੇ ਪਏ ਆ, ਏਧਰ ਤੇ ਆਮ ਦੋ ਜਾਰ ਦੇ ਆ।
ਅੱਛਾ ਜੀ ਅੱਛਾ। ਹੋਰ ਜੀ? ਤੁਹਾਡੇ ਔਥੇ ਬਰਸਾਤ ਬੂਰਸੂਤ ਦਾ ਹੈਗਾ ਏ ਕੁੱਛ ਰੋਲ ਲੱਗੇਆ? ਐਵੇਂ ਹੀ ਹੈਗਾ ਬਸ।
ਸੜੀ ਧੁੱਪ ਸੜੀ ਕੀ ਏ, ਬਰਸਾਤ ਤੇ ਆਣ ਈ ਨੀ ਰੀ ਏ।
ਅੱਛਾ ਜੀ ਅੱਛਾ, ਪੁੱਛੋ ਹੀ ਨਾ, ਇੰਨੀ ਗਰਮੀ ਹੋਈ ਪਈ ਏ, ਏਸੀਆਂ ਬਿਨਾਂ ਗੁਜ਼ਾਰਾ ਕੋਈ ਨਈ, ਨਾ ਏ ਸੀ ਚਲਾਓ, ਤੇ ਰੇਆ ਨਈ ਜਾਂਦਾ। ਏ ਸੀ ਚਲਾਓ ਅੰਦਰ ਬਾਹਰ ਹੋ, ਹਾਂਜੀ, ਬਿੱਲ ਵੀ ਇੰਨੇ ਆਣ ਸਹੀ ਗੱਲ ਏ, ਬਿਜਲੀ ਬਿੱਲ ਨੀ ਮਾਣ ਰੇ ਅੱਜ ਕੱਲ ਤਾਂ। ਪੁੱਛੋ ਨਾ ਬੜਾ ਮਹਿੰਗਾਈ ਹੋਈ ਪਈ ਏ, ਬੁਰੇ ਹਾਲ, ਅੱਗ ਲੱਗੇ ਪਏ ਨੇ ਸਾਰੀ ਚੀਜ਼ਾਂ ਨੂੰ ਤਾਂ।
ਮਹਿੰਗਾਈ ਕਰਕੇ ਤੇ ਸਾਡਾ ਦੇਸ਼ ਨੀਚੇ ਆ।
ਹਾਂਜੀ-ਹਾਂਜੀ, ਸਹੀ ਗੱਲ ਏ। ਸਹੀ ਗੱਲ, ਜਮਾ ਈ ਸਈ ਏ, ਤਾਂ ਹੀ ਤਾਂ ਲੋਕ ਨੂੰ ਜਾਂਦੇ ਨੇ, ਕਨੇਡੇ ਚਲ ਜੋ। ਪੰਜਾਬ ਵੇਖੋ ਅੱਧਾ ਖਾਲੀ ਹੋਇਆ ਪਿਆ। ਸਾਰੇ ਨਿਆਣੇ ਬਾਹਰ ਭੱਜੀ ਜਾਂਦੇ ਨੇ, ਜ਼ਮੀਨਾਂ ਵੇਚ-ਵੇਚ ਕੇ। ਕੋਈ ਔਥੇ ਜਾ ਰਿਹਾ, ਕਨੇਡੇ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ, ਬਸ ਆਹੀ ਲੱਗੇ ਹੋਏ ਨੇ ਲੋਕ ਤਾਂ ਅੱਜ ਕਦੋ ਨਿਆਣੇ। ਹੋਰ ਸੁਣਾਓ ਜੀ? ਹਾਂਜੀ-ਹਾਂਜੀ, ਬਸ ਜੀ ਬਸ ਸਾਡਾ ਨਿਆਣਾ ਵੀ ਜਿੱਦ ਕਰਨ ਡਿਆ ਸੀ ਕਿ ਬਸ ਮਾਤਾ ਮੈਂ ਵੀ ਦਸਵੀਂ, ਕਰਕੇ ਬਾਰਵੀਂ ਕਰਕੇ ਮੈਂ ਵੀ ਆਈਲਟਸ ਕਰਨੀ ਆਈਲਟਸ ਕਰਾ ਦੋ ਕਰਕੇ ਬਾਹਰ ਲੰਘ ਜਾਣਾ ਮੈਂ ਵੀ ਇੱਥੇ, ਨ ਰਹਿਣਾ ਤੇ ਕੱਖ ਨੀ ਪਿਆ ਹੋਇਆ ਇਹ ਤੇ ਕਮਾਈ ਨੀ ਹੈਗੀ ਕੁਛ ਵੀ,
ਹ ਸਹੀ ਗੱਲ ਆ ਕੁੱਛ ਵੀ ਨੀ ਹੈਗਾ ਦੇ ਆ ਜੋ ਬਾਹਰ ਦੇ ਦੇਸ਼, ਝਗਣਾ ਬਾਹਰ ਦੇ ਦੀ ਤੂੜ ਦੀ ਹੈ ਪੈਰ ਦੀ ਹੈ।
ਸਹੀ ਗੱਲ ਜੀ ਇੱਥੇ ਕਹਿੰਦੇ ਨੇ ਨਾ ਵੈਸੇ ਵੀ ਮਿਲਾਵਟ ਵਾਲਾ ਸਾਰਾ ਸਮਾਨ ਦਿੰਦੇ ਨੇ, ਪਹਿਲਾਂ ਇੰਡੀਆ ਨੂੰ ਬਲਕਿ ਇੰਡੀਆ ਤੋਂ ਬਾਹਰ ਜਾਂਦਾ ਸਾਰਾ ਅਸਲੀ ਅਸਲੀ ਸਾਰਾ ਰਾਸ਼ਨ ਲਾ ਲਓ। ਅੰਬ ਲਾ ਲੋ ਚਾਵਲ ਲਾ ਲਓ ਸਾਰਾ ਕੁਛ ਅੱਛ ਲੀ ਬਾਹਰ ਜਾ ਰਿਹਾ ਤੇ ਇੱਥੇ ਉਹ ਉਹ ਦੇ ਰਹੇ ਨੇ, ਵੀ ਕਾਪੀਆਂ ਦਈ ਜਾਂਦੇ ਨੇ ਕਿ ਹਾਂ ਬ ਚਲੋ ਉਹੀ ਵਰਤੀ ਜਾਓ। ਸਾਡੇ ਸਾਰੇ ਹਿੰਦੁਸਤਾਨ ਵਾਲੇ ਜਿਹੜੇ ਚੱਲੇ ਹੈਗੇ ਨੇ ਪੁੱਛੋ ਹੀ ਨਾ ਬਸ,
ਹਾਂਜੀ ਪਪੀਤੇ ਵੇਖ ਲਓ ਕਿਵੇਂ ਬਜਦੇ ਆ ਟੀਕੇ ਲਗਾ ਲਗਾ ਕੇ,
ਹਾਂਜੀ-ਹਾਂਜੀ ਜਮਾ ਹੀ ਸਹੀ ਗੱਲ ਹੈ।
ਦੇ ਮ ਨੂੰਹ ਤੇ ਜਾਨ ਬੂਜ ਕੇ ਟੀਕੇ ਲਗਾ ਕੇ ਲਾਲ ਕਰਕੇ ਦੇ ਦੋਗੇ।
ਹਾਂਜੀ ਹਾਂਜੀ ਸਹੀ ਗੱਲ ਆ ਜੇ ਪੁੱਛੋਈ ਨਾ ਕਹਿ ਤੇ ਅੱਗ ਲੱਗੀ ਪਈ ਹੈ ਲੋਕਾਂ ਨੇ ਵੀ ਅੱਥ ਚਾਈ ਹੋਈ। ਹਨੇਰੀ ਤਾਂ ਆਈ ਹੋਈ ਹੈ ਕਿ ਹਾਂ ਬਾਈ ਪੈਸੇ ਕਮਾਣ ਚੱਕਰ ਹੈ ਚ ਬੰਦੇ ਬਿਮਾਰ ਕਰਨੇ ਮਨਜੂਰ ਹੈ ਲੋਕਾਂ ਨੂੰ ਹਾਂ ਵੀ ਸਬਜ਼ੀਆਂ ਨੂੰ ਟੀਕੇ ਲਾਈ ਜਾਂਦੇ ਨੇ ਫੁੱਲਾਂ ਨੂੰ ਟੀਕੇ ਲਾਈ ਜਾਂਦੇ ਨੇ ਉਹ ਸ ਉਹ ਦੇਖ। ਦੇਖਲੋ ਦਾਲਾਂ ਨੂੰ ਵੇਖ ਲਓ ਦਾਲਾਂ ਨੂੰ ਪਲਸ਼ੀਆਂ ਕਰਦੇ ਪਏ ਨੇ ਚਾਵਲ ਵੇਖ ਲੋ ਨਕਲੀ ਆ ਗਏ ਨੇ, ਚੀਨੀ ਨਕਲੀ ਆਈ ਦੀ ਨੀ ਪਲਾਸਟਿਕ ਵੇਲੇ ਪੁੱਛੋ ਹੀ ਨਾ ਬਸ ਹਾਂਜੀ-ਹਾਂਜੀ।
ਨੂੰ ਨਹੀਂ ਚੀਜ਼ਾਂ ਪਲਾਸਟਿਕ ਰੁਪੀ ਲਾ ਕੇ ਫਿਰ ਚਾਵਲ,
ਅੱਜ ਕੱਲ੍ਹ ਕੁਛ ਵੀ ਅਸਲੀ ਥੋੜ੍ਹੀ ਰਹਿ ਗਿਆ ਨੇ ਸਾਰੇ ਤੇ ਮਿਵਟ ਵਾਲੀ ਚੀਜ਼ਾਂ ਆਦੀਆਂ ਪਈਆਂ ਨੇ ਸਭ ਕੁਛ ਮਿਲਾਵਟ ਹੋ। ਪਿਆ ਦਵਾਈਆਂ ਹੀ ਲਾ ਲੋਓ ਤੁਸੀਂ ਦਵਾਈਆਂ ਨੂੰ ਮਿਲਾਵਟ ਕੀਤਾ ਹੋਇਆ ਲੋਕੋ ਨੇ, ਕਿ ਪੁੱਛੋ ਹੀ ਨਾ ਵ ਪੈਸੇ ਕਮਾ ਚਹਿ ਨੀ ਵੇਖਦੇ ਕਿ ਇਨਸਾਨ ਦੀ ਸਿਹਤ ਖ਼ਰਾਬ ਕਰਦੇ ਪ ਦਵਾਈਆਂ ਲਾ ਲਾ ਕੇ। ਕ ਵਜੀ।
ਮੈਨੂੰ ਨਾ ਬੁਖਆ ਹੈਗਾ ਸੀ ਦੋ ਦਿਨ ਤੋਂ ਤੇ ਉਹਨੂੰ ਨਾ। ਉਹ ਐਡਮਿਟ ਹੈਗਾ ਸੀ ਤੇ ਡਾਕਟਰ ਨੇ ਕੀ ਕੀਤਾ ਡਾਕਟਰ ਨੇ ਕਿਹਾ ਤ ਵੀ ਟਾਈ। ਖੜਗਾ ਨੂੰ।
ਅਛਾ।
ਧਿਆ ਫਿਰ ਉਹਨਾਂ ਨੇ ਨਾ ਅ ਤਿੰਨ ਦਿਨ ਤਿੰਨ ਚਾਰ ਦਿਨ ਰੱਖੇ ਸੀ ਉਹਨਾਂ ਨੂੰ। ਐਡਮਿਟ ਤੇ ਉਹਨਾਂ ਦੇ ਵੀਹ ਹਜ਼ਾਰ ਲੱਗ ਗਏ ਕਮ ਸੇ ਕਮ। ਪੰਦਰਾਂ ਵੀਹ ਹਜ਼ਾਰ
ਕੈਤਰੀ ਨ ਆ ਬੁਰੇ ਹਾਲ ਕੀਤੇ ਡਾਕਟਰਾਂ ਨੂੰ ਵੀ ਪ੍ਰਾਈਵੇਟ ਚੱਲ ਜੋ ਉਹਨਾ ਨੇ ਲੁੱਟ ਚਾਹੀਦੀ ਹੈ ਸਰਕਾਰ ਹੀ ਚੱਲ ਜਾਓ ਸੁਣਵਾਈ ਕੋਈ ਨੀ ਹੈਗੀ। ਉਹਨਾਂ ਕੋਲ ਤਾਂ ਪੁੱਛੋ ਹੀ ਨਾ ਬਸੇ ਅੱਗ ਲਾਈ ਹੋਈ ਏ ਰੁਕਾਣੇ ਤਾਂ ਆਹ ਪਾਣੀ ਵੇਖਦੇ ਕਮਾਈ ਦੇ ਸਾਧਨ ਓਨਾ ਹੀ ਕਰੋ। ਇਨਸਾਨ ਨੂੰ ਠੀਕ ਕਰ ਸਕੋ ਤੁਸੀਂ ਇਨਸਾਨ ਨੂੰ ਨੁਕਸਾਨ ਦਿੰਦੇ ਪਏ ਹੋ ਇਨਾ ਹਰ ਚੀਜ਼ ਵੇਖ ਲੋ। ਅੱਜ ਕੱਲ ਨੁਕਸਾਨ ਨੀ ਹੈਗਾ ਪਹਿਲੇ ਵਰਗੀ ਕਿੱਥੇ ਗੱਲਬਾਤ ਰਹੀ ਹੈ ਹੁਣ ਸੇਵਿੰਗ ਦੇਖਲੋ ਹੁਣ ਅੱਜਕਲ ਸੇਵਿੰਗ ਵੀ ਨਹੀਂੀ ਹੁੰਦੀ ਬੈਂਕਾਂ ਚ ਜੋੜੋ ਬੈਂਕਾਂ ਚ ਕਦੇ ਕੁਛੇ ਚ ਕੱਟ ਜਾਂਦੇ ਨੇ ਕੋਈ। ੇ ਜਾ ਰਹੇ ਜ ਜੋਦਦੇ ਪੈਸੇ ਕੱ ਕੱਟਾਂਗੇ ਕਦੇ ਕੋਈ ਚੀਜ਼ ਚ ਕੱਟਦੇ ਪਏ ਨੇ ਬਸ ਪੈਸੇ ਕੱਟੀ ਜਾਂਦੇ ਨੇ ਕੋਈ ਬੇਨਾ ਬੇਤੁੱਕੀ ਗੱਲਾਂ ਤੋਂ ਬਸ। ਤਿੰਨ ਸੌ ਰੁਪਏ ਕਦੀ ਕਟੀ ਗਏ ਨੇ ਜੀ ਕੀ ਬੰਦਾ। ਜੋੜੇਗਾ ਤੇ ਕੀ ਖਾਏਗਾ ਦੱਸੋ ਬਸ ਆਹੀ ਰਹਿ ਗਿਆ ਇੱਕ ਡਾਕ ਘਰ ਚ ਜੇ ਪੰਜ ਸਾਲ ਦੀ ਜੋ ਸਕੀਮ ਚੱਲੀ ਪਈ ਹੈ। ਵੀ ਪੰਜ ਸੌ ਮਹੀਨਾ ਲਾ ਲੋਓ ਜੀ ਪੈਂ ਤੀਹ ਹਜ਼ਾਰ ਮਨਣਗੇ ਪੰਜ ਸਾਲ ਤੋਂ ਬਾਅਦ ਤੀਹ ਹਜ਼ਾਰ ਤੁਹਾਡੇ ਜਮਾ ਹੋਣਗੇ ਪੰਜ ਹਜ਼ਾਰ ਵਾਧੂ ਨਾਲ ਦੇਣਗੇ ਬਸ। ਪੰਜ ਸਾਲਾਂ ਬਾਅਦ ਅੱਛਾ ਜੀ ਹਜ਼ਾਰ ਰੁਪਏ ਜੋੜੋਗੇ। ਤੇ ਕਹਿੰਦੇ ਪਤਾ ਨੀ ਸੱਠ ਹਜ਼ਾਰ ਰੁਪਏ ਜਮਾ ਹੋਣਗੇ ਤੇ ਦਸ ਹਜ਼ਾਰ ਪਤਾ ਨੀ ਕੁਛ ਫਾਲਤੂ ਦੇਣਗੇ। ਤੇ ਆਪਾਂ ਨੂੰ ਆਹੀ ਸਹੂਲੀਅਤ ਲੱਗਦੀ ਏ। ਤੋਂ ਜੰਗਾ ਤੇ ਘਰ ਗੋਲ ਗ ਲ ਲੋ ਜੀ ਬਸ ਦਾ ਵੀ ਸੱਟੀ ਜਾਓ ਜੀ ਬਸ। ਇਹ ਤੇ ਬਾਰ ਬੈਂਕਾਂ ਦਾ ਭਰੋਸਾ ਹੀ ਨੀ ਕਦ ਭੱਜ ਜਾਣ ਲੈ ਕੇ। ਸਹੀ ਗੱਲ ਹੈ ਜੀ।
ਆ ਸਤੀ ਬੱਸ ਚਾਰ ਇੱਕ ਕਰ ਤਾਂ ਗਰੋ
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਇੱਕ ਇੱਕ ਕਰਕੇ ਬੂੰਦ ਬੂੰਦ ਕਰਕੇ ਤੇ ਭੜ ਜਾਂਦਾ ਘੜਾ ਕਹਿੰਦੇ। ਕਿ
ਅ ਨਿਲ ਮ ਕਾਬ ਤਗ। ਕਊਆ ਨੇ ਪਾਣੀ ਪੀਣਾ ਸੀ ਤੇ ਘੜੇ ਚ ਪੱਥਰਤੇ।
ਹਾਂਜੀ। ਸਹੀ ਗੱਲ ਹੈ ਜੀ ਉਹ ਪਹਿਲਲੇ ਜਮਾਨਾ ਵੇਖੋ ਕਿੰਨਾ ਜੋੋਰ ਜੋੜ ਕੇ ਸਾਡੇ ਬੇਬੇ ਬਾਪੂ ਜ ਹੁੰਦੇ ਸੀ। ਕਿੰਨਾ ਦਾਣਾ ਦਾਣਾ ਜੋੜ ਜੋੜ ਕੇ ਘਰ ਬਣਾ ਲੈਂਦੇ ਸੀ ਵੇਖ ਲਓ ਹੁਣ ਅੱਜ ਕੱਲ੍ਹ ਕਿ ਥੇ ਅੱਜ ਕੱਲ ਤਾਂ ਢਿੱਡ ਨੀ ਪੜ੍ਹ ਪਾਉਂਦੇ ਤੇ ਨਿਆਣੇ ਨੂੰ ਘਰ ਕੀ ਪਾ ਕੇ ਦੇਈਏ ਆਪਾਂ ਹੁਣ।
ਲ।
ਸਹੀ ਗੱਲ ਹੈ ਹੋਰ ਸੁਣਾਓ ਜੀ।
ਹੋਰ ਕਿ ਆਪਣਾ ਇਡਲੀ ਬਣਾ ਲੈਣ ਦੇ ਹੋ।
ਹਾਂਜੀ।
ਤੁਸੀਂ ਇਡਲੀ ਬਣਾ ਲੈਂਦੇ ਹੋ।
ਇਡਲੀ ਹਾਂਜੀ ਹਾਂਜੀ ਬਣਾ ਲਈ ਦੀ ਹੈ ਜੀ।
ਕੀ ਬਣਾਉਂਦੇ ਹੋ।
ਬੜੀ ਸੌਖੀ ਹੈ ਜੀ ਸੂਜੀ ਲੈ ਲੋ ਹੈਂ ਸੂਜੀ ਦੇ ਵਿੱਚ ਪਾਣੀ ਪਾ ਲੋ। ਉਹ ਥੋੜਾ ਜਿ ਘੋਲੀ ਜੀ ਨੀ ਦਈ ਪਾਾਲੋ ਜੀ ਮੈਂ ਅੱਧਾ ਕਿੱਲੋ ਸੂਜੀ ਲੈ ਲਈਏ ਨਾ ਚਾਰ ਬੰਦੇ ਲਈ ਅੱਧਾ ਕਿੱਲੋ ਸੂਜੀ। ਜੀ ਲੈ ਲੋ ਉਹ ਚ ਕੱਪ ਜਿਹੀ ਦਹੀਂ ਪਾ ਲੋ ਕਿ ਕਟੋਰੀ ਚ ਦਹੀਂ ਪਾ ਲ ਲੋ। ਉਹਦੇ ਚ ਪਾਣੀ ਪਾਾਲਓ ਦਿਲ ਕਰਦਾ ਥੋੜ੍ਹਾ ਜਿਹਾ ਨੂਣ ਵੀ ਪਾ ਲ ਲੋ ਤੁਸੀਂ। ਬਸ ਬੇ ਉਹਦਾ ਘੋਲ ਤਿਆਰ ਕਰਕੇ ਰੱਖ ਦਿਓ ਕੱਜ ਕੇ ਅੱਧੇ ਘੰਟੇ ਲਈ ਅੱਧੇ ਘੰਟੇ ਤੋਂ ਬ ਫੁੰਡ ਜ ਉਹ ਫੁੱਲ ਫੁੱਲ ਜਾਏਗੀ ਫੁੰਡ ਜਗੀ ਨਾ ਜਿਵੇ ਤੇ ਮਤਦਾ ਨਾ ਸਟੈਂਡ ਆਉਂਦਾ ਇਡਲੀ ਦਾ ਅਗਰ। ਹੈਗਾ ਤਾਂ ਵੀ ਠੀਕ ਹੈ। ਣ ਦੇ ਨਾਲ ਕੁੱਕਰ ਬਣਿਆ ਆਉਦਾ ਸਟੈਂਡ ਪੂਰਾ ਅਗਰ ਉਹ ਹੈਗਾ ਠੀਕ ਹੈ ਨਹੀਂ ਤੇ ਐਵੇਂ ਬਡਲੀ ਬ ਹਾਂਜੀ ਪਤੀਲਾ ਲੈ ਲਓ ਜਾਂ ਕੂੱਕਰ ਲੈ ਲਓ ਇੱਕ ਕੂੱਕਰ ਲੈ ਲਿਆ। ਉਹ ਜੇ ਤੇ ਆਮ ਦੋ ਤਿੰਨ ਸੌ ਢਾਈ ਸੌ ਰੁਪਏ ਨਾ ਖਾਲੀ ਇਡਲੀ ਦਾ ਸਟੈਂਡ ਸਿੰਗਲ ਮਿਲ ਜਾਂਦਾ। ਉਹ ਆਪਾਂ ਰੱਖ ਲਿਆ ਉਹਦੇ ਚ ਤੇਲ ਹਲ, ਲਾ ਲਿਆ ਉਹਦੇ ਤੇ ਰਿਫੈਂਡ ਲਾ ਲਓ ਮਰਜੀ ਘਿਓ ਲਾ ਲਓ ਜਾਂ ਸਰੋਂ ਤੇਲ ਸਾੜ ਕੇ ਲਾ ਲ ਲੋ ਉਹਦੇ ਕੋਲੀ ਕੋਲੀਆਂ ਚ ਲਾ ਕੇ ਇਡਲੀ ਦਾ ਜੋ ਘੋਲ ਤਿਆਰ ਕੀਤਾ ਉਹ ਪਾ ਲੋ, ਕੁੱਕਰ ਵਿੱਚ ਅੱਧੀ ਕੋਲੀ ਜਿ ਨਾ ਕੋਲੀ ਨਾ, ਪਾਣੀ ਪਾ ਲੋੋ ਜਿਹਦੇ ਚ ਇਡਲੀ ਸਟੈਂਡ ਆ ਬਸ, ਇੰਨਾ ਜਿੰਨਾ ਪਾਣੀ ਚਾਹੀਦਾ ਆਹ ਨੀ ਕਿ, ਪਾਣੀ ਉਹ ਤੇ ਤਰਦਾ ਪਿਆ ਤੇ ਇਡਲੀ ਡੁੱਬਦੀ ਪਈ ਵਿੱਚ ਉਹਵੇਂ ਨੀ ਪਾਉਣਾ ਤੁਸੀਂ, ਬਸ ਮਤਾਬ ਖਾਲੀ ਡੁੱਬਣਾ ਚਾਹੀਦਾ ਸਟੈਂਡ ਨੂੰ ਬਸ ਵੀ ਸੇਕਾ ਲੱਗ ਜੇ ਉਹਨੂੰ ਤੇ ਬਸ ਉਸ ਤੋਂ ਬਾਅਦ ਕੁੂੱਕਰ ਬੰਦ ਕਰਦੋ ਢੱਕਣ ਲਾ ਦੋ ਉੱਥੇ ਬਸ ਦੋ ਮਿੰਟ ਦੇ ਖੇਡ, ਡਹਿ ਦੋ ਮਿੰਟ ਸੀ ਸੀ ਸੀ ਉਹ ਤੇ ਭਾਫ ਨਿਕਲਦੀ ਰਹੇ ਗੀ ਤੁਹਾਡੀ ਤੇ ਬਸ ਦੋ ਮਿੰਟ ਬਾੱਦ ਖੋਲ ਦੋ ਟੱਕਣ, ਖੋਲ ਕੇ ਇਡਲੀ ਕੱਢੋ ਬਾਹਰ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਚਾਕੂ ਨਾਲ, ਆਰਾਮ ਨਾਲ ਸਾਈਡਾਂ ਤੋਂ ਇਡਲੀ ਘੁਮਾ ਘੁਮਾ ਕੇ ਨਾ ਗੋਲ ਗੋਲ ਜੀ ਆਰਾਮ ਨਾਲ ਨਿਕਲ ਜਏਗੀ ਬਾਹਰ, ਨਾਲ ਬਣਾ ਲੋੋ ਚਟਨੀ ਨਾਰੀਅਲ ਦੀ, ਨਾਰੀਅਲ ਦੀ ਚਟਨੀ ਬਣਾਣੀ ਤੁਸੀਂ ਨਾਰੀਅਲ ਲੈ ਲਓ ਕੱਚਾ ਉਹਦੇ ਚ ਪਾਓ ਜੀ, ਅਹ ਤੁਸੀਂ ਮੂੰਗਫਲੀ ਅਗਰ ਦਿਲ ਕਰਦਾ ਹੈਗਾ ਤਾਂ, ਅਗਰ ਤੁਸੀਂ ਸਵਾਦ ਚਾਹੀਦਾ ਮੂੰਗਫਲੀ ਪਾਲ ਆਪਾਂ ਤੇ ਪਾਲ ਲਈ ਦੀ ਮੁੂੰਗਫਲੀ ਹਰੀ ਮਿਰਚਾਂ, ਪੀ ਦੀ ਹੈ ਦੋ ਤਰੈ ਅੱਛਾ ਜੀ ਕੜੀ ਪੱਤਾ, ਪਾਲੀ ਦਾ ਵਿੱਚ ਜੀ ਬਸ ਥੋੜ੍ਹੀ ਜਿਹੀ ਕਾਲੀ ਮਿਰਚਾਂ, ਪਾ ਲਈ ਦੀਆਂ ਜੀ ਦਿਲ ਕਰੇ ਤਾਂ ਤੁਹਾਨੂੰ ਜਿਆਦਾ ਮਿਰਚ ਤਿੱਖਾ ਨਹੀਂ ਖਾਂਦੇ ਤੇ ਕਾਲੀ ਮਿਰਚਾਂ ਥੋੜ੍ਹੀ ਜਿਹੀ ਪਾ ਲੈਣਾ। ਪਾਓ ਜੀ ਬਸ ਜੇ ਉਹਨੂੰ ਗ੍ਰੈਂਡ ਕਰ ਦੋ ਚਟਨੀ ਤਿਆਰ ਹੈ ਤੁਹਾਡੀ ਉੱਤੇ ਲਾ ਲਓ ਸਰੋਂ ਦਾ ਕਾਲੀ ਸਰੋਂ ਦਾ ਤੜਕਾ ਪੀਲੀ ਉਹ ਜੇ ਜੋ ਨਿੱਕੀ ਜਿਹੀ ਰਹੀ ਆਉਂਦੀ ਹੈ। ਤੜਕਾ ਲਾ ਲੋੋ ਜੀ ਬਸ ਤੁਹਾਡਾ ਤਿਆਰ ਹੈ ਬਸ ਸਮਾਨ, ਤੁਹਾਡੀ ਚਟਨੀ ਤਿਆਰ ਇਡਲੀ ਤਿਆਰ ਹੈ ਜੀ ਖਾਓ ਜੀ ਸਰਵ ਕਰਕੇ,
ਠੀਕ ਆ ਜੀ,
ਚਲੋ ਜੀ ਮੈਂ ਤੁਹਾਨੂੰ ਫੇਰ ਕਰਦੀ ਹਾਂ ਜੀ ਠੀਕ ਆ ਜੀ।
ਹਾਂਜੀ ਸਤਿ ਸ਼੍ਰੀ ਅਕਾਲ,